ਹਮ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ ਤੁਸੀਂ
ਹਾਂਜੀ ਠੀਕ ਠਾਕ ਜੀ ਵਧੀਆ
ਹੋਰ ਕੀ ਕਰਦੇ ਸੀ ਤੁਸੀਂ
ਕੁਝ ਨੀ ਜੀ ਅੰਦਰ ਬੈਠੇ ਸੀ
ਅੱਛਾ ਜੀ ਅੱਛਾ ਗਰਮੀ ਬਹੁਤ ਹੋ ਰਹੀ ਹੈ ਅੱਜ
ਗਰਮੀ ਬਹੁਤ ਹੋ ਰਹੀ ਹੈ ਦੋ ਤਿੰਨ ਦਿਨਾਂ ਦੀ
ਹਾਂਜੀ ਹਾਂ
ਕਿਉਂ ਫੇਰ ਬਾਹਰ ਨਿਕਲਿਆ ਨੀ ਜਾਂਦਾ ਜਿੰਨੀ ਧੁੱਪ ਦੇ ਵਿੱਚ
ਹਾਂਜੀ
ਹਾਂਜੀ ਸਾਰਾ ਕੁ ਸ ਫੇਰ ਅੰਦਰਦਰ ਬਣਾਉਣੇ ਆ ਜੀ ਹੋਰ ਆਪਾਂ ਸਾਰੇ ਠੀਕ ਆ ਜੀ ਵਧੀਆ
ਕੀ ਆ ਜੀ
ਚਲੋ ਵਧੀਆ ਗੱਲ ਹੈ ਜੀ
ਤੇ ਅੱਜ ਆਪਾਂ ਗੱਲ ਕਰਾਂਗੇ ਹਰੀਆਂ ਸਬਜ਼ੀਆਂ ਦੇ ਬਾਰੇ
ਠੀਕ ਹੈ ਜੀ ਠੀਕ ਹੈ ਜੀ
ਜਿਹੜੀਆਂ ਹਰੀਆਂ ਸਬਜ਼ੀਆਂ ਨੇ ਵੀ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਵੀ ਇੱਕ ਹਿੱਸਾ ਨਹੀਂ ਹੈ ਦੇਖੋ ਹਨਾ ਜਿਨ੍ਹਾਂ ਦੇ ਵਿਚ ਬਹੁਤ ਸਾਰੇ ਤੱਤ ਨੇ ਹੁੰਦੇ ਨੇਗੇ
ਜੀ ਹਾਂਜੀ
ਜਿਹੜੇ ਵੀ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ ਤੇ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਤਾਕਤਵਰ ਵੀ ਬਣਾਉਂਦੇ ਨੇ
ਹਾਂਜੀ ਹਾਂ
ਜੀ ਹਾਂਜੀ ਨਾਲਓ ਪਾਲਕ ਮੇਥੀ ਬੰਦ ਗੋਭੀ ਇਹ ਸਾਰੀਆਂ ਹਰੀਆਂ ਸਬਜ਼ੀਆਂ ਨੇ
ਹਾਂਜੀ ਹਾਂਜੀ
ਨਹੀਂ ਕਿਉਂਕਿ ਇਹਨਾਂ ਨੂੰ ਇੱਕ ਆਪਣੇ ਵਾਸਤੇ ਤੇ ਬਹੁਤ ਵਧੀਆ ਭੋਜਨ ਮੰਨਿਆ ਗਿਆ ਹੈ। ਹਰੀਆ ਸਬਜ਼ੀਆਂ ਨੂੰ। ਕਿਉਂਕਿ ਇਹਨਾਂ ਵਿੱਚ ਦੇਖੋ ਵਿਟਾਮਿਨ ਹੁੰਦੇ ਨੇ ਅਲੱਗ ਅਲੱਗ ਤਰ੍ਹਾਂ ਦੇ।
ਹਾਂਜੀ ਹੁੰਦੇ ਨੇ।
ਕੋਈ ਆਪਣੀ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ, ਕੋਈ ਆਪਣੀ ਹੱਡੀਆਂ ਨੂੰ ਤਾਕਤ ਦਿੰਦਾ ਹੈ। ਹਾਂ।
ਜੀ ਹਾਂਜੀ।
ਜਿਹਦੇ ਕਰਕੇ ਆਪਣੇ ਸਰੀਰ ਲਈ ਬਹੁਤ ਜ਼ਰੂਰੀ ਨੇਗੀਆਂ।
ਹਾਂਜੀ।
ਇਹਨਾਂ ਦੇ ਵਿੱਚ ਤੁਸੀਂ ਲਾ ਲਓ ਕਿ ਜਿਵੇਂ ਆਪਾਂ ਪਾਲਕ ਦੀ ਗੱਲ ਕਰੀਏ। ਪਾਲਕ ਦੇ ਵਿੱਚ ਕਹਿੰਦੇ ਵੀ ਆਇਰਨ ਹੈ। ਜਿਹੜਾ ਉਹ ਬਹੁਤ ਹੁੰਦਾ ਹੈ ਗਾ।
ਹਾਂਜੀ ਹਾਂਜੀ।
ਜਿੰਨਾ ਲੋਕਾਂ ਦਾ ਖੂਨ ਹੈ। ਉਹ ਘੱਟ ਹੁੰਦਾ ਹੈ ਗਾ।
ਹਾਂਜੀ।
ਡਾਕਟਰ ਨੇ ਜਿਹੜੇ ਉਹ ਉਹਨਾਂ ਨੂੰ ਪਾਲਕ ਖਾਣ ਦੀ ਸਲਾਹ ਦਿੰਦੇ ਨੇ ਗੇ।
ਹਾਂਜੀ।
ਕਿਉਂਕਿ ਵੀ ਇਹ ਜਿਹੜੇ ਉਹਨਾਂ ਦੇ ਸਰੀਰ ਦੀ ਘਾਟ ਹੁੰਦੀ ਹੈ। ਉਹਨੂੰ ਬਹੁਤ ਛੇਤੀ ਪੂਰਾ ਕਰਦੇ ਨੇ ਗੇ।
ਹਾਂਜੀ ਹਾਂਜੀ।
ਕਈ ਸਬਜ਼ੀਆਂ ਦੇਖੋ ਐਵੇਂ ਦੀਆਂ ਹੁੰਦੀਆਂ ਨੇਗੀਆਂ? ਵੀ ਜਿਨਾਂ ਦੇ ਵਿੱਚ ਬਹੁਤ ਸਾਰੇ ਹੋਰ ਫਾਈਬਰ ਹੁੰਦਾ ਹੈਗਾ ਐਂਟੀ ਆਕਸੀਡੈਂਟ ਹੁੰਦੇ ਨੇ। ਨੇ ਗੇ।
ਹਾਂਜੀ ਹਾਂਜੀ।
ਜਿਹੜੇ ਸਰੀਰ ਦੇ ਸੈੱਲਾਂ ਨੂੰ ਕੀ ਇਹ ਖ਼ਰਾਬ ਹੋਣ ਤੋਂ ਵੀ ਬਚਾਉਂਦੇ ਨੇ ਹਨਾ।
ਹਾਂਜੀ ਹਾਂਜੀ।
ਤੇ ਦੂਸਰਾ ਕੀ ਇਹ ਜਿਹੜੇ ਆਪਣੇ ਸਰੀਰ ਦੀ ਪਾਚਨ ਸ਼ਕਤੀ ਹੁੰਦੀ ਹੈ। ਇਹਨੂੰ ਵੀ ਮਜ਼ਬੂਤ। ਸਬੂਤ ਬਣਾਉਂਦੇ ਨੇ।
ਹਾਂਜੀ ਹਾਂਜੀ।
ਜਿਵੇਂ ਆਪਾਂ। ਆਪ ਕਹਿੰਦੇ ਵੀ ਆਪਣੇ ਸਰੀਰ ਨੂੰ ਹਰੀਆਂ ਸਬਜ਼ੀਆਂ ਦੇ ਬਹੁਤ ਸਾਰੇ ਲਾਭ ਨੇ ਗੇ।
ਹਾਂਜੀ ਹਾਂਜੀ ਇਹ ਤਾਂ।
ਤੇ ਜਿਵੇਂ। ਕਿ ਆਪਾਂ ਕਹਿ ਦਿੰਨੇ ਆ ਗੇ ਵੀ ਇੱਕ। ਹੁੰਦੀ ਹੈਗੀ ਬਰੋਕਲੀ ਵਗੈਰਾ ਦੇਖੋ ਹਨਾ। ਇਹ ਵੀ ਆਪਣੇ ਵਾਸਤੇ ਬਹੁਤ ਜ਼ਿਆਦਾ ਵਧੀਆਗੀ। ਜਿਹਨੂੰ ਆਪਾਂ ਹਰੀ। ਵੀ ਕਹਿੰਦੇ ਆਗੇ ਮੇਰੇ ਹਿਸਾਬ ਨਾਲ। ਇਹ ਜਦੋਂ ਕਹਿੰਦੇ ਵੀ ਲੋਕਾਂ ਦਾ ਖੂਨ ਘੱਟ ਜਾਂਦਾ। ਉਦੋਂ ਵੀ ਕਹਿੰਦੇ ਨੇ ਕਿ ਜੇ ਇਹਦੀ ਸਬਜ਼ੀ ਬਣਾ। ਤੇ ਖਾਲੇ ਤਾਂ ਬਹੁਤ ਵਧੀਆ ਹੁੰਦੀ ਹੈ।
ਅੱਛਾ ਜੀ ਅੱਛਾ।
ਹਾਂਜੀ ਹਾਂ।
ਚਲੋ, ਵਧੀਆ ਗੱਲ ਹੈ।
ਕਿਉਂਕਿ ਵੀ ਜਿਹੜੀਆਂ ਹਰੀਆਂ ਸਬਜ਼ੀਆਂ ਨੇ, ਉਹਨਾਂ ਦੇ ਵਿੱਚ ਵਿਟਾਮਿਨ 'ਏ' ਹੁੰਦਾ ਹੈ।
ਹਾਂਜੀ ਹਾਂਜੀ।
ਉਹਦੇ ਨਾਲ ਕੀ ਹੈ। ਜਿਹੜਾ ਵਿਟਾਮਿਨ 'ਏ' ਹੈ। ਅੱਖਾਂ ਦੀ ਜਿਹੜੀ ਰੋਸ਼ਨੀ ਘੱਟ ਹੁੰਦੀ ਹੈ। ਉਹਨੂੰ ਕਹਿੰਦੇ ਵੱਧ। ਵੀ ਕਰਦਾ ਦੇਖੋ?
ਜੀ ਹਾਂਜੀ।
ਕਈ ਵਾਰ ਕਿਸੇ ਲੋਕਾਂ ਨੂੰ ਦੇਖੋ। ਜਿਵੇਂ ਮੋਤੀਆ ਵਗੈਰਾ ਹੋ ਜਾਂਦਾ ਹੈ। ਚਿੱਟਾ ਮੋਤੀਆ, ਕਾਲਾ ਮੋਤੀਆ। ਮੋਤੀਆ ਹਨਾ।
ਹਾਂਜੀ ਹਾਂਜੀ।
ਉਹਨਾਂ ਨੂੰ ਵੀ ਦੇਖਣਾ ਬੰਦ ਹੋ ਜਾਂਦਾ ਗਾ। ਇਹ ਜਿਹੜੀਆਂ ਅੱਖਾਂ ਦੀਆਂ ਆਪਾਂ ਨੂੰ ਬਿਮਾਰੀਆਂ ਹੁੰਦੀਆਂ ਨੇ ਗੀਆਂ।
ਹਾਂਜੀ
ਉਹਨਾਂ ਨੂੰ ਵੀ ਅਹ ਘੱਟ ਕਰਦੇ ਹੈਗੇ ਹਰੀਆਂ ਸਬਜ਼ੀਆਂ
ਤੀਸਰਾ ਵੀ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਆਪਣੇ ਸਰੀਰ ਦੇ ਵਿੱਚ ਆਪਾਂ ਅਲੱਗ ਅਲੱਗ ਤਰ੍ਹਾਂ ਦਾ ਭੋਜਨ ਖਾਂਦੇ ਆਗੇ
ਹਾਂਜੀ
ਉਹ ਕੀ ਹੈ ਹਰੀਆਂ ਸਬਜ਼ੀਆਂ ਉਹਨਾਂ ਦੀ ਪਾਚਨ ਪ੍ਰਣਾਲੀ ਹੈ ਜਿਹੜੀ ਆਪਣੀ ਉਹਨੂੰ ਸਹੀ ਰੱਖਦੇ ਨੇ
ਹਾਂਜੀ ਹਾਂਜੀ ਬਿਲਕੁਲ
ਕਈ ਲੋਕਾਂ ਨੂੰ ਦੇਖੋ ਵੀ ਕਬਜ਼ੀ ਦੀ ਸਮੱਸਿਆ ਹੁੰਦੀ ਜਿਵੇਂ ਆਪਾਂ ਕਹਿ ਦਦੇ ਆਗੇ
ਹਾਂਜੀ -ਹਾਂਜੀ।
ਇਹ ਜਿਹੜੀ, ਹਾਂਜੀ। ਉਹਨੂੰ ਵੀ ਕਹਿੰਦੇ ਵੀ, ਦੂਰ ਕਰਦੇ ਨੇ ਹੈਗੇ ਕਿਉਂ ਹਰੀਆਂ ਸਬਜ਼ੀਆਂ ਨੇ ਲਾ ਲਓ ਵੀ, ਆਪਣਾ ਸਾਰਾ ਕੁਛ ਬਹੁਤ ਵਧੀਆ ਸਰੀਰ ਦੇ ਵਿੱਚ, ਇੱਕ ਤਰ੍ਹਾਂ ਸੰਤੁਲਨ ਬਣਾ ਕੇ ਰੱਖਦੇ ਨੇ, ਗੇ
ਹਾਂਜੀ।
ਹਮ। ਜਿਹਦੇ ਕਰਕੇ, ਇਹਨਾਂ ਚ ਲਾ ਲਓ ਵੀ ਕੈਲਰੀ ਤੇ ਚਰਬੀ ਹੁੰਦੀ, ਜਿਹੜੀ ਬਹੁਤ ਘੱਟ ਹੁੰਦੀ ਹੈ। ਇਹਨਾਂ ਦੇ ਵਿੱਚ ਸਿਰਫ਼ ਪਾਣੀ ਹੀ ਹੁੰਦਾ ਹੈ ਗਾ ਦੇਖੋ ਹਨਾ
ਾਂਜੀ ਹੁੰਦਾ ਏ
ਇਹ ਪਾਣੀ ਨਾਲ, ਅੱਜ -ਕੱਲ੍ਹ ਆਪਣਾ ਪੇਟ ਹੈ ਜਿਹੜਾ ਬਹੁਤ ਬਹੁਤ ਛੇਤੀ ਭਰ ਜਾਂਦਾ ਹੈ। ਜਿਹੜੇ ਬਹੁਤ ਲੋਕ ਨੇ, ਆਪਣਾ ਭਾਰ ਘਟਾਉਣ ਦੇ ਲਈ ਨਾ, ਉਹ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਦੇ ਨੇ
ਹਾਂਜੀ ਹਾਂ।
ਕਈ ਵਾਰ ਤੁਸੀਂ ਲਾ ਲਓ ਵੀ, ਆ ਖੀਰੇ ਵਗੈਰਾ ਵੀ ਲੋਕ ਬਹੁਤ ਖਾਂਦੇ
ਹਾਂਜੀ, ਗਰਮੀ ਦੇ ਵਿੱਚ ਤਾਂ ਇਹ ਬਹੁਤ ਚੰਗੇ ਲੱਗਦੇ ਨੇ।
ਹਾਂਜੀ ਹਾਂ।
ਠੰਡੇ ਹੁੰਦੇ ਨੇ।
ਹਾਂਜੀ ਹਾਂ, ਬਿਲਕੁਲ ਜੀ ਬਿਲਕੁਲ।
ਹਾਂਜੀ।
ਕਿਉਂ ਨਾਲ- ਨਾਲ, ਹੀ ਹਾਂਜੀ।
ਕਿਉਂ ਹੁਣ ਲੋਕਾਂ ਨੂੰ ਸ਼ੌਂਕ ਹੋ ਰਿਹਾ ਜੀ, ਕੋਈ ਵੀ ਮੁੱਕਣ ਨਹੀਂ ਦਿੰਦਾ ਜੀ।
ਹਾਂਜੀ, ਬਿਲਕੁਲ ਅਸੀਂ ਵੀ ਡੇਲੀ ਹੀ ਖੀਰੇ ਦਾ ਮਤਲਬ, ਕੇ ਖਾਂਦੇ ਹੀ ਖਾਂਦੇ ਆ।
ਹਾਂਜੀ ਹਾਂ।
ਸਵੇਰੇ ਸ਼ਾਮ ਦੋਨੋ ਟਾਈਮ
ਹਾਂਜੀ।
ਦੂਜਾ ਕੀ ਹੈ ਵੀ ਆਪਾਂ ਜਿਵੇਂ ਕਹਿ ਦਿੰਦੇ, ਹਰੀਆਂ ਸਬਜ਼ੀਆਂ ਦੇ ਵਿੱਚ ਪੋਟਾਸ਼ੀਅਮ ਵਗੈਰਾ ਵੀ ਹੁੰਦੇ ਨੇ ਦੇਖੋ। ਜਿਹੜੇ ਨਾਲ, ਆਪਣੇ ਸਰੀਰ ਦਾ ਕਲਸਟਰ੍ਰੋਲ ਹੈ ਕਹਿੰਦੇ ਵੀ ਘੱਟ ਹੁੰਦਾ ਹੈਗਾ।
ਹਾਂਜੀ।
ਜਿਹਦੇ ਨਾਲ ਕਿ ਆਪਾਂ ਕਹਿੰਦੇ ਵੀ, ਹਾਰਟ ਅਟੈਕ ਹੈ ਦੇਖੋ ਹਨਾ ਜੇ ਕੈਸਟਰੋਲ ਵੱਧਦਾ ਤਾਂ, ਆਪਾਂ ਨੂੰ ਹਾਰਟ ਅਟੈਕ ਬਹੁਤ ਛੇਤੀ ਹੁੰਦਾ ਹੈ ਗਾ ਵੀ ਉਹਦੇ ਖ਼ਾਤਰੇ ਨੂੰ, ਇਹ ਬਹੁਤ ਹੱਦ ਤੱਕ ਘੱਟ ਕਰ ਦਿੰਦੇ ਨੇ ਗੇ। ਹ ਹਰੀਆਂ ਸਬਜ਼ੀਆਂ ਵੀ ਮਤਲਬ ਕਿ ਆਪਣੀਆਂ ਹੱਡੀਆਂ ਨੂੰ ਵੀ, ਮਜ਼ਬੂਤ ਬਣਾਉਂਦੀਆਂ ਨੇ ਦੇਖੋ ਹਨਾ। ਜਿਵੇਂ ਕਿ ਉਹਨੇ, ਪੱਤੇਦਾਰ ਸਬਜ਼ੀਆਂ ਹੁੰਦੀਆਂ ਨੇ ਜਿਹੜੀਆਂ
ਹਾਂਜੀ ਹਾਂ।
ਕਿਉਂਕਿ, ਉਹਨਾਂ ਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਵੀ ਜਿਹੜੀਆਂ ਆਪਣੇ ਸਰੀਰ ਬਹੁਤ ਜ਼ਿਆਦਾ ਤਾਕਤ ਦਿੰਦੀਆਂ ਨੇ। ਹਮ। ਤੇ ਤੁਸੀਂ, ਆਪਣੇ ਘਰ ਵਿੱਚ ਸਬਜ਼ੀਆਂ ਉਗਾਉਂਦੇ ਹੋ? ਕਿਸ ਤਰ੍ਹਾਂ ਦੀ ਸਬਜ਼ੀ ਉਗਾਉਂਦੇ ਹੋ? ਤੇ ਕਿਹੜੀ ਸਬਜ਼ੀ ਉਗਾਉਂਦੇ ਹੋ?
ਤੇ ਅਸੀਂ ਸਾਰੀ ਸਬਜ਼ੀ ਲਾਉਂਦੇ ਹਾ, ਜੀ
ਅੱਛਾ ਜੀ,
ਮੱਥੀ,
ਹਾਂਜੀ-ਹਾਂਜੀ,
ਬੱਚੇ ਵੀ ਪਹਿਲਾਂ ਦਿੰਦੇ ਆ ਰੌਣੀ ਕਰ ਆਦੀ ਆਂ
ਅੱਛਾ ਜੀ ਅੱਛਾ,
ਪਾਦੇ ਆ ਜੀ,
ਅੱਛਾ ਜਿਵੇਂ ਕਿ ਕੱਦੂ, ਤੋਰੀਆਂ, ਭਿੰਡੀ
ਜੇ ਹਾਂਜੀ ਵੱਟਾਂ ਪਾ ਕੇ ਵੱਟ ਦੇ ਉੱਪਰ ਲਾ ਕੇ,
ਅੱਛਾ ਜੀ ਅੱਛਾ,
ਡੰਡੇ ਗਡ-ਗਡ ਉਹਨਾਂ ਦਾ ਜਾਲ,
ਬਿਲਕੁਲ ਜੀ ਬਿਲਕੁਲ,
ਕਿਉਂ ਸਾਰੀ ਸਬਜ਼ੀ ਫੇਰ ਉੱਪਰੇ ਲੱਗਦੇ ਜੀ ਉਹਦੇ,
ਹਾਂਜੀ-ਹਾਂਜੀ,
ਹਾਂ ਕੱਦੂ ਵੀ ਤੋਰੀਆਂ ਵੀ ਜੀ,
ਹਾਂਜੀ ਨਾਲੇ ਪਤਾ ਕੀ ਹੈ ਇਹ ਆਪਾਂ ਨੂੰ ਤੋੜਨੀ ਆ ਤੇ ਇਹਨਾਂ ਦੀ ਸਾਂਭ ਸੰਭਾਲ ਕਰਨੀ ਆ ਜਿਹੜੀ, ਬਹੁਤ ਸੌਖੀ ਹੁੰਦੀ ਹੈ। ਹੁਣ ਤੁੂੰ, ਤੁਸੀਂ ਲਾਲੋ ਵੀ ਕੱਦੂ ਹੈਗਾ ਜਿਹੜਾ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਤੀਹ ਚਾਲੀ ਰੁਪਏ ਕਿੱਲੋ ਮਿਲਦਾ ਐ ਗਾ।
ਜੀ ਹਾਂ ਆਪਣੇ ਤਾਂ ਫਿਰ ਘਰੇ ਲਾਏ ਹੋਏ ਜੀ ਆਮ ਮਾਗੂ ਏ ਨੇ,
ਹਾਂਜੀ,
ਆਪਾਂ ਤਾਂ ਡੇਲੀ ਬਣਾਦੇ ਆ ਜੀ ਕੀ ਕਹਿਦੇ ਕੋਈ ਇੱਕ ਨੱਦਾ, ਦੇ ਨਾਲ ਵੀ ਬਦਲਣੀ ਸਬਜ਼ੀ ਬਣਾ ਲਈਏ।
ਹਾਂਜੀ ਹਾਂ,
ਤੇ ਥੋੜਾ ਜਿਹਾ ਖਾ ਕੇ ਜਿਆਦਾ ਖੁਸ਼ ਨੇ ਜੀ ਕੱਦੂ ਤੋਰੀਆਂ,
ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ,
ਚੌਲੇ ਜੀ ਬਸ ਸਾਡੇ ਬੱਚੇ ਏਦਾਂ ਦੀਆਂ, ਸਬਜ਼ੀਆਂ ਨਹੀਂ ਖਾਂਦੇ ਜਿਹੜੀਆਂ ਵੀ ਆਪਦੇ ਸਰੀਰ ਨੂੰ ਨੁਕਸਾਨ ਪਹੁੰਚਾਣ ਤਲੀਆਂ ਹੋਈਆਂ।
ਹਾਂਜੀ-ਹਾਂਜੀ ਬਹੁਤ ਵਧੀਆ ਜੀ,
ਗਰਮੀ ਦੇ ਕਾਰਨ ਉਹ ਹਾਜ਼ਮ ਨਹੀਂ ਆ ਰਹੀਆਂ ਜੀ ਹੁਣ,
ਹਾਂਜੀ ਬਿਲਕੁਲ ਜਿਹੜੀਆਂ ਆਪਾਂ ਵੀ ਲਾ ਲਓ ਤੇਲ ਦੇ ਵਿੱਚ ਭੁੰਨ ਕੇ ਬਣਾਉਣੇ ਆ ਨਾ, ਉਹ ਆਪਣੇ ਹਾਜ਼ਮ ਨੀ ਆਦੀਆਂ ਉਹ ਆਪਣਾ ਪੰਜਾਬ ਬਣਾ ਦਿੰਦੀਆਂ ਨੇ,
ਹਾਂਜੀ-ਹਾਂਜੀ,
ਜਦਕਿ
ਤਲੀਆਂ ਹੋਈਆਂ ਦੇ ਬਜਾਏ ਜਿਵੇਂ ਆਪਾਂ ਨੂੰ ਹੁਣ ਪੋਟੀਆਂ ਵੀ ਲੱਗ ਸਕਦੀਆਂ ਨੇ ਉਲ
ਹਾਂਜੀ ਬਿਲਕੁਲ-ਬਿਲਕੁਲ, ਤੇ ਹੁਣ ਅਸੀਂ ਲਾ ਲਓ ਵੀ ਫਲੀਆਂ ਦੀ ਸਬਜ਼ੀ ਬਣਾਈ ਸੀਗੀ। ਉਹ ਤਜਾਬ ਬਣਾ ਦਿੰਦੀ ਐ,
ਉਹ ਫਿਰ ਤਾਕੇ ਬਣਦਾ,
ਹਾਂਜੀ ਹਾਂ ਵੀ ਗੈਸ ਫਿਰ ਦਰਦ ਵਗੈਰਾ ਹੁੰਦਾ ਹਨਾ ਗਰ ਪੀ ਦੇ ਵਿੱਚ, ਸਾਰਿਆਂ ਨਾਲੋਂ ਵਧੀਆ ਤਾਂ ਇਹ ਹੈ ਕਿ ਲੋਕਾਂ ਨੂੰ ਕੱਦੂ ਤੋਰੀਆਂ ਹੀ ਖਾਣੇ ਚਾਹੀਦੇ ਨੇਗੇ। ਜਿਹੜੇ ਆਪਣੀ ਸਿਹਤ ਦੇ ਲਈ ਬਹੁਤ ਵਧੀਆ ਨੇ ਦੇਖ। ਖੋਨਾਏ ਆਪਣੇ ਘਰ ਦੇ ਹੁੰਦੇ ਨੇ ਕਿਉਂਕਿ ਜੇੜੀ ਇਹ ਸਬਜ਼ੀਆਂ ਨੇ ਬਿਨਾਂ ਰੇਹਾਂ ਸਪਰੇਹਾਂ ਤੋਂ ਆਪਾਂ ਆਪਣੇ ਘਰੇ ਉਗਾਨੇ ਆ।
ਆ ਹਾਂਜੀ, ਘਰੇ ਬਣਾਦੇ ਆ ਕਦੇ ਅਪਾਨੇ ਵੀ ਸਬਜ਼ੀ ਤੇ ਵੀ ਰੇਹ ਸਪ ਕ ਨਈ ਕੀਤਾ ਕਸ ਕਿਸੇ ਵੀ ਖਾਦਾ ਹਾਂਜੀ। ਕੱਦੂ, ਤੋਰੀਆਂ ਤੇ ਤਾਂ ਅਜਰ ਵੀ ਨੇ।
ਅੱਛਾ ਜੀ ਅੱਛਾ। ਦੂਜਾ ਇਹ ਹੈਗਾ ਕੇ ਆਪਾਂ ਅਪਣੀ ਤਾਜ਼ੀ ਸਬਜ਼ੀ ਕਦੋਂ ਬਣਾ ਸਕਦੇ ਆ ਜੀ?
ਹਾਂਜੀ।
ਤੇ ਆਪਣੀ ਤਾ ਅ ਕੇ ਬੀ ਬਜ਼ਾਰ ਦੀ ਵਿੱਚ ਨੀ ਜਾ ਕੇ ਜ਼ਿਆਦਾਤਰ ਬਸ ਈ ਮਿਲਦੀਆਂ ਨੇ ਦੇਖੋ।
ਹਾਂਜੀ। ਫੇਰ ਉਹ ਤਾਂ ਬਾਸੀ ਹੁੰਦੀ ਏ ਜੀ ਵੀ ਪਾਣੀ ਸੜਕ ਸੜਕ ਕੇ ਵੀ। ਰਾਖਦੇ ਜ। ਜੀ। ਗਰਮੀ ਦੀ ਮੌਸਮ ਦੇ ਵਿੱਚ ਵੀ ਸੁੱਕਰਾ ਜਾਵੇ। ਤੇ ਜਿਆਦਾ ਆਪਾਂ ਘਰੇ ਲੈ ਕੇ ਆਉਂਣੇ ਆ ਜ। ਹਾਂਜੀ।
ਹਾਂਜੀ। ਵੀ ਆਪਣੇ ਸਰੀਰ ਨੂੰ ਨੇੜੇ ਬਹੁਤ ਸਾਰੇ ਫਾਇਦੇ ਨੇ।
ਹਾਂਜੀ- ਹਾਂਜੀ।
ਚਪ ਕਹਨੇ ਵੀ ਆ ਇਨ੍ਹਾਂ ਨੂੰ ਆਪਾਂ ਨੂੰ ਗਰਮੀ ਦੇ ਮੌਸਮ ਚ ਵੱਧ ਤੋਂ ਵੱਧ ਮਸਾਲੇ ਨਈ ਪਾਣੇ ਚਾਈਦੇ। ਸਿੰਪਲ ਖਾਣਾ ਬਣਾ ਕੇ ਹੀ ਖਾਣਾ ਚਾਹੀਦਾ ਹੈ।
ਹਾਂਜੀ- ਹਾਂਜੀ।
ਹਾਂਜੀ। ਚਲੋ ਠੀਕ। ਠੀਕ ਜੀ ਧੰਨਵਾਦ। ਅ।